ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਸ਼ ਸਤਿ ਸ਼੍ਰੀ ਅਕਾਲ, ਕੀ ਹਾਲ ਏ?
ਠੀਕ ਹੈ ਜੀ, ਤੁਸੀਂ ਆਪਣਾ ਸੁਣਾਓ?
ਹਾਂਜੀ-ਹਾਂਜੀ ਸਭ ਵਧੀਆ, ਤੁਸੀਂ ਸੁਣਾਓ? ਘਰ ਪਰਿਵਾਰ ਸਭ ਠੀਕ
ਹਾਂਜੀ-ਹਾਂਜੀ ਘਰ ਪਰਿਵਾਰ ਸਭ ਵਧੀਆ, ਬੱਚੇ, ਵੱਡੇ ਸਭ ਅੱਛੇ ਹੈ।
ਚਲੋ ਵਧੀਆ ਗੱਲ ਏ ਜੀ।
ਤੁਸੀਂ ਸੁਣਾਓ? ਬਸ ਭੈਣ ਜੀ, ਮੈਂ ਨਾ ਪਨੀਰ ਟਿੱਕੇ ਦੀ ਰੈਸਪੀ ਪੁੱਛਣੀ ਸੀ।
ਅੱਛਾ-ਅੱਛਾ-ਅੱਛਾ।
ਤੇ ਮੈਂ ਕਿਹਾ ਚਲੋ ਭੈਣ ਜੀ ਨੇ ਬਣਾਇਆ ਸੀ, ਤੇ ਬਹੁਤ ਸੁਵਾਦ ਬਣਾਇਆ ਸੀ, ਤੇ ਮੈਂ ਕਿਹਾ ਚਲੋ ਰੈਸਪੀ ਕੀ ਪੁੱਛਣੀ, ਆਪ ਹੀ ਜਾ ਕੇ ਨਾ ਖਾਵਾਂਗੇ, ਉਹਨਾਂ ਨੂੰ ਕਹਾਂਗੀ ਤੁਸੀਂ
ਕੋਈ ਗੱਲ ਨੀ, ਕੋਈ ਗੱਲ ਨੀ। ਭੈਣਜੀ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਆ ਜਾਣਾ, ਮੈਂ ਬਣਾ ਕੇ ਖਵਾ ਦਾਂਗੀ ਤੁਹਾਨੂੰ। ਹੋਰ ਕੀ ਕਰਦੇ ਸੀ?
ਹੈਲੋ।
ਹਾਂਜੀ-ਹਾਂਜੀ ਭੈਣ ਜੀ।
ਭੈਣ ਜੀ ਤੁਹਾਡੀ ਆਵਾਜ਼ ਕੱਟਦੀ ਪਈ ਏ।
ਹਾਂਜੀ-ਹਾਂਜੀ ਹੈਲੋ।
ਹਾਂਜੀ-ਹਾਂਜੀ ਭੈਣਜੀ।
ਹਾਂਜੀ, ਹੋਰ ਸੁਣਾਓ?
ਬਸ ਭੈਣ ਜੀ ਸਭ ਵਧੀਆ, ਔਰ ਅੱਜ, ਅੱਜ ਅਸੀਂ ਆਪਣੇ ਨਾ ਰੀ ਰਿਸ਼ਤੇਦਾਰਾਂ ਦੇ ਘਰ ਗਏ ਦੇ ਸੀ। ਬਸ ਗਰਮੀ ਇੰਨੀ ਸੀ ਕਿਤੇ ਜਾਣ ਦਾ ਜੀਅ ਨੀ, ਸਭ ਵ ਗਏ ਨੇ ਉੱਥੇ, ਬਸ ਅੱਜ ਗਰਮੀ ਇੰਨੀ ਸੀ ਦਿਲ ਹੀ ਨੀ ਕਰਦਾਂ ਸੀ ਜਾਣ ਤੇ। ਬੜੀ ਮੁਸ਼ਕਿਲ ਨਾਲ ਮੈਂ ਕਿਹਾ ਚਲੋ ਅੱਜ ਅਸੀਂ ਹੋ ਹੀ ਆਈਏ, ਬਸ ਅੱਜ ਸਾਰਾ ਦਿਨ ਮੈਂ ਕਿਹਾ ਅੱਜ ਉੱਥੇ ਸਾਡਾ ਲੱਗ ਗਿਆ।
ਅੱਛਾ, ਚਲੋ ਆਊਟ ਆਊਟਿੰਗ ਹੋ ਗਈ ਤੁਹਾਡੀ, ਹੋਰ ਕੀ।
ਹਾਂਜੀ, ਬਟ ਉਹ ਗਰਮੀ ਦੀ ਵੀ ਕੀ ਆਊਟਿੰਗ, ਗਰਮੀ ਇੰਨੀ ਪੈਣਦੀ ਏ। ਇੱਥੇ ਤਾਂ, ਇੱਥੇ ਤਾਂ ਟੈਂਪਰੇਚਰ ਹੀ ਇੰਨਾ ਵਧੀਆ ਦਾ ਏ।
ਭੈਣਜੀ ਗਰਮੀ ਸਭ ਪਾਸੇ ਹੈਗੀ ਏ, ਪੰਜਾਬ, ਹਰਿਆਣਾ ਹਰ ਪਾਸੇ ਗਰਮੀ ਹੈ। ਜਿੱਥੇ ਮਰਜ਼ੀ ਚੱਲ ਜਾਓ ਤੁਸੀਂ ਘੁੰਮਣ ਫਿਰਨ
ਉਹ ਪਹਿਣ ਜੀ ਤੁਸੀਂ ਦਰਬਾਰ ਸਾਹਿਬ ਗਏ ਸੀ। ਕਿੱਦਾਂ ਦਾ ਰਿਹਾ ਤੁਹਾਡਾ ਫਿਰ।
ਭੈਣ ਜੀ ਬਸ ਦਰਸ਼ਨ ਬਹੁਤ ਵਧੀਆ ਹੋ ਗਏ, ਗਰਮੀ ਬਹੁਤ ਸੀ ਉੱਥੇ।
ਆ ਹਾ।
ਹਾਂਜੀ ਇੱਕ ਤੇ ਲੈਣਾ ਚ ਬਸ ਤਿੰਨ ਚਾਰ ਦਿਨ ਹੀ ਲਗਾਏ ਨੇ, ਹੋਟਲ ਚ ਹੀ ਸਟੇ ਕੀਤਾ ਸੀ।
ਅੱਛਾ-ਅੱਛਾ-ਅੱਛਾ, ਕਿਹੜੇ ਵਾਲੇ ਪਾਸੇ ਗਏ ਸੀ? ਐਨ ਆਰ ਆਈ ਵਾਲੇ ਪਾਸੇ ਗਏ ਸੀ, ਕਿਹੜੇ ਪਾਸੇ ਗਏ ਸੀ?
ਐਨ ਆਰ ਆਈ ਵਾਸਤੇ, ਹਾਂਜੀ। ਉੱਥੇ ਇੱਕ ਉੱਥੇ, ਹਾਂ ਉੱਥੇ ਹੋਟਲ ਤੇ ਬਹੁਤ ਵਧੀਆ ਹੈ। ਸਾਫ ਸੁਥਰੇ ਹੋਟਲ ਹੈਗੇ ਸੀ ਉੱਥੇ ਦੇ।
ਹਾਂਜੀ-ਹਾਂਜੀ, ਨਹੀਂ ਇਹ ਚੀਜ਼ ਤਾਂ ਉੱਥੇ ਹੈਗੀ ਏ। ਦਰਬਾਰ ਸਾਹਿਬ ਤੁਸੀਂ ਜਾਓਗੇ ਨਾ ਤੁਹਾਨੂੰ ਪੂਰੀ ਇਹ ਕਲੀਨ, ਸਭ ਕੁਛ ਵਧੀਆ ਮਿਲੇ
ਸਾਫ ਸੁਥਰਾ ਸੀਗਾ ਹਾਂਜੀ, ਹਾਂਜੀ ਉੱਥੇ ਬਾਹਰ ਵਾਲੀ ਸਾਈਡ ਉਥੇ ਜਿਹੜੀ ਦੁਕਾਨਾਂ ਸੀ ਨਾ, ਅਸੀਂ ਉੱਥੋਂ ਹੀ ਸਵੇਰੇ ਬ੍ਰੇਕਫਾਸਟ ਵੀ ਉੱਥੋਂ ਲਿਆ। ਜਿਵੇਂ ਨਾਨ ਕੁਲਚਾ ਉੱਥੇ ਦਾ ਬੜਾ ਫੇਮਸ ਨਾਨ ਦੀ ਗੱਲ। ਕਰੀਏ ਨਾਨ ਉੱਥੇ ਬੜਾ ਫੇਮਸ ਹੈਗਾ।
ਹਾਂਜੀ ਹਾਂਜੀ। ਜੀ ਉੱਥੇ ਬੜੇ ਫੇਮਸ ਨਾਨ ਅਸੀਂ ਆਪ ਕਈ ਵਾਰ ਸਪੈਸ਼ਲ ਜਾਂਦੇ ਖਾਣ ਵਾਸਤੇ।
ਹਾਂਜੀ ਹਾਂਜੀ।
ਸਾਡੇ ਘਰ ਦੇ ਲਾਗੇ ਹੀ ਲੱਗ ਪੈਂਦਾ ਹਨਾ।
ਅੱਛਾ ਅੱਛਾ ਤੇ ਸਾਨੂੰ ਕਿਸੇ ਨੇ ਦੱਸਿਆ ਨੀ ਅੱਜ ਤਕ ਵੀ ਉੱਥੇ ਉਹਨਾਂ ਦੇ ਨਾਨ ਬੜੇ ਫੇਮਸ।
ਹਾਂਜੀ ਹਾਂਜੀ ਕੋਈ ਨੀ ਤੁਸੀਂ ਅਗਲੀ ਵਾਰ ਵੀ ਆਓਗੇ ਨਾ ਫਿਰ ਤੁਸੀਂ ਖਾ ਕੇ ਵੇਖਣਾ ਉਹੀ ਸਵਾਦ ਤੁਹਾਨੂੰ ਹਾਂਜੀ ਹਾਂਜੀ ਸਵਾਦ ਤੁਹਾਨੂੰ ਉਹੀ ਮਿਲੇਗਾ।
ਵੀ ਉੱਥੋਂ ਕੀਤਾ।
ਅੱਛਾ।
ਹਾਂਜੀ ਉੱਥੇ ਦਾਲ ਫੁਲਕਾ ਬਸ ਦਾਲ ਫੁਲਕਾ ਦੇਖੋ ਭੈਣ ਜੀ। ਫੇਰ ਇਹ ਹੇਵੀ ਹੋ ਗਿਆ ਨਾ ਫਿਰ ਲਂਚ ਥੋੜਾ ਹਲਕਾ ਹੀ ਕੀਤਾ। ਦਾਲ ਫੁਲਕਾ ਤੇ ਪਨੇਨੀ ਨਹੀਂ ਲੰਗਰ ਨੀ ਫੇਰ ਲੰਗਰ ਵਾਲੇ ਪਾਸੇ ਰਸ਼ ਬੜਾ ਸੀ। ਬੱਚਿਆਂ ਕਰਕੇ ਨਹੀਂ ਜਾਣ ਹੁੰਦਾ। ਹ
ਹਮ ਇਹ ਤੇ ਹੈ ਵੇ ਉਹ ਗਰਮੀਆਂ ਚ ਛੁੱਟੀਆਂ ਨੇ ਨਾ ਬਸ ਸਾਰੇ ਹੀ ਆਏ ਹੋ ਜਾਂਦੇ ਨੇ ਉੱਥੇ।
ਪਹਿਲੇ ਦੇ ਭੈਣ ਜੀ ਸ਼ੁਕਰ ਕਰੋ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਦਰਸ਼ਨ ਮਿਲੇ ਬਹੁਤ ਵਧੀਆ ਹੋ ਗਏ। ਗਰਮੀ ਚ ਭੀੜ ਵਿੱਚ ਬੜਾ ਸਕੂਨ ਮਨ ਨੀ ਕਰਦਾ ਵੀ ਆਪਾ ਘਰ ਆ ਜਾਈਏ। ਜੀ ਮੁੜ ਕੇ ਜੀ ਕਰਦੇ ਇੱਥੇ ਹੀ ਰਹਿ ਜ ਆਰਾਮ ਕਰੇ ਬੰਦਾ। ਗੁਰੂ ਘਰ ਗੁਰੂ ਘਰੋਂ ਵਾਪਸ ਜਾਣ ਤੇ ਜੀਅ ਨੀ ਕਰਦਾ। ਕਿਉਂਕਿ ਭੈਣ ਜੀ ਘਰ ਦੇ ਕੰਮ ਤੇ ਸਾਰਾ ਦਿਨ ਇਨੁਸਾਰੀ ਉਮਰ ਨੀ ਮੁੱਣੇ। ਗੁਰੂ ਘਰ ਵੀ ਤਾਂ ਜਾ ਪਾਉਂਦਾ ਜਦੋਂ ਵਾਹਿਗੁਰੂ।
ਤੇ ਹੋਰ ਕਿੱਥੇ ਕਿੱਥੇ ਘੁੰਮ ਗਏ ਜੱਲਿਆਂ ਵਾਲੇ ਬਾਗ ਗਏ ਸੀ ਭੈਣ ਜੀ। ਤੁਸੀਂ ਹੋ ਕੇ ਆਏ ਓ ਵਾਹ ਜੀ ਵਾਹ ਚਲੋ। ਬੜਾ ਵਧੀਆ। ਗੀਤਾ ਨੇ ਤੇ ਬਾਗਾ ਬਾਰਡਰ ਗਏ ਸੀ ਤੁਸੀਂ ਬਾਰਡਰ ਹਾਂਜੀ ਹਾਂਜੀ। ਜੀ ਉਹ ਤੇ ਪੂਰੇ ਦਿਖਦੇ ਨੇ ਭੈਣ ਜੀ।
ਸਭ ਦਿਖਦੇ ਨੇ ਹਾਂਜੀ ਉੱਥੇ ਵੇਖ ਕੇ ਆਇਆ ਸਾਰਾ ਵੇਖ ਕੇ ਆਇਆ।
ਆਪਣੇ ਬੱਚਿਆਂ ਨੂੰ ਵੀ ਦੱਸੋ ਇਤਿਹਾਸ ਦਿਖਾਓ ਤੁਸੀਂ ਤੇ ਦਰਬਾਰ ਸਾਹਿਬ ਸਾਰੇ ਪਾਸੇ
ਥ ਬ ਬਾਟਲ ਹਾਂਜੀ ਜਿੱਥੇ ਇੰਨੇ ਸਾਰੇ ਕਬੂਤਰ ਆਉਂਦੇ ਨੇ ਬਾਬਾ ਦੀਪ ਸਿੰਘ ਦੇ ਸ਼ਹੀਦਾਂ ਦੇ ਗੁਰੂ ਦੁ ਜਿੱਥੇ ਪਹਿਰਾ ਲੱਗਦਾ ਹਾਂਜੀ ਉਹ ਤੇ ਬਾਹਰ ਬਜਾਰ ਹੀ ਬੜਾ ਲੱਗਦਾ। ਮੈਂ ਤੇ ਪਹਿਲੀ ਵਾਰ ਵੇਖਿਆ ਇੰਨਾ ਰਸ਼। ਉੱਥੇ ਤੇ ਕੱਪੜਿਆਂ ਦਾ ਬਾਜ਼ਾਰ ਏਨਾ ਏ।
ਜਿੱਥੇ ਤੁੰ ਸਾਨੂੰ ਬੜੇ ਵਧੀਆ ਰੀਜ਼ਨੇਬਲ
ਹਾਂਜੀ, ਭੈਣ ਜੀ ਅਸੀਂ ਨਾ ਗਲੀਆਂ-ਗਲੀਆਂ ਚੋਂ ਗਏ ਸੀ ਆਪਾਂ ਗਲੀਆਂ-ਗਲੀਆਂ ਚੋਂ।
ਭੈਦੀ ਰਸਤਾ ਹੀ ਗਲੀਆਂ ਚੋਂ ਵਵੇ।
ਹਾਂਜੀ ਮੈਨੂੰ ਮੈਨੇ ਕਿਸੀ ਨੇ ਕਿਹਾ ਵੀ ਸੜਕ ਬਾਹਰੋਂ ਬਾਹਰ ਵੀ ਹੈਗਾ ਰਾਹ। ਵੱਡਾ ਗੇਟ ਵਾਲੇ ਪਾਸ
ਹ ਜੀ ਲੰਬਾ ਪੈਂਦਾ ਰਸਤਾ ਤੇ ਗਰਮੀ ਇੰਨੀ ਤੇ ਤੁਰਿਆ ਵੀ ਨਹੀ ਜਾਣਾ ਤੁਹਾਡੇ ਕੋਲੋਂ। ਤੇ ਗਲੀਆਂ ਚ ਤੇ ਬੜਾ ਵਧੀਆ ਰਸਤਾ ਤੇ ਨੇੜੇ ਹੀ ਪੈਂਦਾ ਤੁਹਾਨੂੰ ਸਿੱਧੀ ਸਿੱਧੀ ਬੱਸ ਸੜਕ ਪੈਦੀ ਹਾਂਜੀ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਫ਼ ਸਫ਼ਾਈ ਬੜੀ ਉੱਥੇ ਅਸੀਂ
ਭੈਣ ਜੀ ਕੋਈ ਨੀ ਇੰਨੀ ਸਾਫ਼ ਸਫ਼ਾਈ ਜਗ੍ਹਾ ਜਗ੍ਹਾ ਢੇਰ ਲੱਗਿਆ ਸੀ।
ਨਹੀਂ ਪੈਣ ਦੀ ਫੇਰ ਤੁਸੀਂ ਪਤਾ ਨੀ ਕਿਹੜੇ ਪਾਸੇਓ ਗਏ ਹੋ ਸੀਂ ਜਿੱਥੋਂ ਜਾਂਦੇ ਹੋ ਉੱਥੇ ਤੇ ਬੜੀ ਸਾਫ਼ ਸਫ਼ਾਈ ਏ ਉਥਦੇ ਰਸਤੇ ਚ ਇੰਨੀਆਂ ਦੁਕਾਨਾਂ ਸੂਟਾਂ ਦੀਆਂ ਦੁਕਾਨਾਂ।
ਟ ਲਈਏ ਜਿੱਥੇ ਉਹਨਾਂ ਨੇ ਬਾਹਰ ਲੋਕਾਂ ਨੇ ਰੇਹੜੀਆਂ ਲਾਈਆਂ ਘਰਾਂ ਦੇ ਬਾਹਰ ਤੰਬੂ ਜੇ ਲਗਾਏ ਹੋਏ ਨੇ ਉਹ ਜਗ੍ਹਾ ਤੋਂ।
ਉਹ ਭੈਣ ਜੀ ਫੇਰ ਉਹ ਫੇਰ ਗਰਮੀ ਕਰਕੇ ਲੋਕਾਂ ਨੇ ਤੰਬੂ-ਤੁੰਬੂ ਲਾਏ ਦੇ ਨੇ ਸਮਾਨ ਸਮੂਨ ਵਿੱਚ ਦੇਖੋ ਹਰ ਕਿਸੇ ਨੇ ਦੇਖੋ ਕਮਾਉਣਾ ਵੇ।
ਨਹੀਂ ਭੈਣ ਜੀ ਜਿਵੇਂ ਕਿ ਰੇਹੜੀ ਲਾਈ ਤੇ ਅਸੀਂ ਜਿਵੇਂ ਸਵੇਰੇ ਸਵੇਰੇ ਗਏ ਸੀ ਪੰਜ ਵਜੇ ਨਾਲ ਲੋਕਾਂ ਨੇ ਜਿਵੇਂ ਜੇਹੜੀਆਂ ਰਾਤੀ ਆਂੜੀਆਂ ਉੱਤੇ ਸੁੱਤੇ ਸੀ ਤੰਬੂ ਲਾ ਕੇ
ਉਹ ਬਸ ਤੁਹਾਨੂੰ ਪਤਾ ਫੇਰ ਜਿਹੜਾ ਗ਼ਰੀਬ ਬੰਦਾ ਦੇਖੋ ਉਹਨੇ ਤੇ ਕਿਤੇ ਤਾਂ ਸੋਣਾ ਹੀ ਐ।
ਬਸ ਹਾਂਜੀ-ਹਾਂਜੀ ਬਸ ਉਹੀ ਦੇਖਿਆ ਸੀ ਮੈਂ ਹਾਂਜੀ। ਬਾਕੀ ਉੱਥੇ ਵੀ ਸ਼ਹੀਦਾਂ ਦੇ ਗੁਰਦੁਆਰੇ ਵੀ ਬੜਾ ਹੀ ਮਨ ਪ੍ਰਸੰਨ ਹੋਇਆ। ਸਾਡੇ ਦੀ ਬਾਰ ਹੀ ਆ ਗਏ ਸੀ ਸਾਢੇ ਚਾਰ ਵਜੇ ਕੋਈ ਸੰਗਤ ਰਸ਼ ਨਹੀਂ ਸੀਗਾ।
ਭੈਣ ਜੀ ਪਤਾ ਕੀ ਕਰਿਆ ਕਰੋ ਜੇ ਤੁਸੀਂ ਅਗਲੀ ਵਾਰ ਆਏ ਨਾ ਹੁਣ ਜੇ ਤੁਸੀਂ ਸ਼ਨੀ ਐਤਵਾਰ ਗਏ ਹੋ ਤੇ ਦੇਖੋ ਤੁਹਾਨੂੰ ਬੜਾ ਰਸ਼ ਮਿਲਿਆ ਤੇ ਚਲੋ ਤੁਹਾਨੂੰ ਵਧੀਆ ਦਰਸ਼ਨ ਵਧੀਆ ਵਧੀਆ ਆਓਗੇ ਤੁੋਡਾ ਟਾਈਮ ਬੜਾ ਲੱਗਿਆ ਤੁਸੀਂ ਅਗਲੀ ਵਾਰ ਜਦੋਂ ਵੀ ਆਓਗੇ ਨਾ ਤੇ ਬੁਧ ਜਾ ਵੀਰਵਾਰ ਆ ਨਾ। ਕਿਉਂਕਿ ਉਹ ਕੀ ਹੁੰਦਾ ਹੈ ਉਹਨਾਂ ਦਿਨਾਂ ਦੇ ਵਿੱਚ ਨਾ ਸੰਗਤ ਬੜੀ ਘੱਟ ਹੁੰਦੀ। ਤੇ ਦਰਸ਼ਨ ਬੜੇ ਵਧੀਆ ਤੇ ਜਲਦੀ ਹੋ ਜਾਂਦੇ ਨੇ।
ਭੈਣ ਜੀ ਆਪਾਂ ਨਾ ਸਵੇਰੇ-ਸਵੇਰੇ ਗਏ ਸੀ ਤੇ ਉਸ ਟਾਈਮ ਰਸ਼ ਨਹੀਂ ਸੀ ਜਦੋਂ ਅਸੀ ਸਾਨੂੰ ਅਸੀਂ ਸਾਢੇ ਚਾਰ ਵਜੇ ਉੱਥੇ ਮੱਥਾ ਟੇਕਿਆ ਸਵੇਰੇ।
ਅੱਛਾ, ਸਵੇਰੇ ਸਾਢੇ ਚਾਰ ਚਲੇ ਗਏ ਸੀ ਤੁਸੀਂ।
ਜੀ ਹਾਂਜੀ ਤੇ ਫੇਰ ਆਪਾਂ ਉੱਥੇ ਪਾਠ ਕਰ ਲਿਆ ਜਪੁਜੀ ਸਾਹਿਬ ਦਾ ਪਾਠ ਕਿਹਾ ਸੀ ਸਾਨੂੰ ਕਿਸੇ ਨੇ ਅਸੀਂ ਉੱਥੇ ਪਾਠ ਕੀਤਾ ਜਪਜੀ ਸਾਹਿਬ ਦਾ ਅੰਦਰ ਬੈਠ ਕੇ ਫੇਰ ਬਾਬਾ ਜੀ ਲੈ ਕੇ ਆਂਦੇ ਇਹਨਾਂ ਨੇ ਪੰਜ ਸਾਡੇ ਪੰਜ ਵਜੇ ਨਾਲ ਪੂਰੀ-ਪੂਰੀ ਉਹਨਾਂ ਦੇ ਕਦਮਾਂ ਚ ਫੁੱਲਾਂ ਦੀ ਵਰਖਾ ਇੰਨੀ ਫੁੱਲਾਂ ਦੀ ਵਰਖਾ ਗੁਲਾਬ ਦੇ ਫੁੱਲਾਂ ਦੀ ਇੰਨੀਆਂ ਸਹਿਣ ਪੈਂਟ ਲਗਾਈਆਂ ਮਨ ਇਨਾ ਖੁਸ਼ ਹੋਇਆ। ਇਝ ਲੱਗਿਆ ਅਸੀਂ ਸਵਰਗਾ ਚ ਆ ਗਏ ਭੈਣ ਜੀ। ਗੁਰੂ ਘਰ ਵਰਗੀਆਂ ਰੌਣਕਾਂ ਕਿੱਥੇ ਨੀ ਹੈਗੀਆਂ ਤੁਸੀਂ ਜਿੱਥੇ ਮਰਜੀ ਘੁੰਮੋ ਖੂਹ ਤੇ ਸਾਨੂੰ ਗੁਰੂ ਘਰ ਆ ਕੇ ਮਿਲਦਾ ਐਸੀ ਜਗ੍ਹਾ ਵੇਖ ਤੁਹਾਡਾ ਮਨ ਨੀ ਅੱਕੇਗਾ।
ਬਿਲਕੁਲ ਜੀ ਬਿਲਕੁਲ ਇਹ ਤੇ ਗੱਲ
ਤੁਸੀਂ ਜਿੱਥੇ ਮਰਜ਼ੀ ਹੋ ਕੇ ਆ ਜਾਓ ਘੁੰਮ ਫਿਰ ਆਓ। ਵਿਗਮਾਨ ਕੱਲ ਕਹੇਂਗਾ ਉੱਥੇ ਚੱਲ ਦੋ ਚਾਰ ਚੀਜ਼ਾਂ ਦੇਖਿਆ ਘੁੰਮੇ ਫਿਰੇ। ਮਗਰ ਗੁਰੂ ਘਰ ਤੇ ਬੜਾ ਹੀ ਮਨ ਲੱਗਦਾ ਹੈ, ਬੜਾ ਹੀ ਮਨ ਲੱਗਦਾ ਹੈ।
ਤੁਸੀਂ ਭੈਣ ਜੀ ਕਦੀ ਅੰਦਰ ਬਹਿ ਕੇ ਵੇਖੋ ਤੁਹਾਨੂੰ ਬੜਾ ਹੀ ਵਧੀਆ ਫੀਲ ਹੋਏਗਾ। ਤੇ ਤੁਸੀਂ ਉੱਪਰ ਉੱਪਰ ਮੱਥਾ ਟੇਕਿਆ ਤੁਸੀਂ ਜਾ ਕੇ?
ਨਹੀਂ ਭੈਣ ਜੀ ਉੱਪਰ ਨਹੀਂ ਕਦੀ ਗਏ।
ਭੈਣ ਜੀ ਉੱਤੇ ਜਾ ਕੇ ਵੇਖੋ ਉੱਥੇ ਬੜਾ ਵਧੀਆ ਵੇ। ਉੱਪਰੋਂ ਤੁਸੀਂ ਜਾਓਗੇ ਨਾ ਅੰਦਰ ਵੱਲ ਨਹੀਂ ਇਹ ਦੇਖੋ ਤੁਸੀਂ ਬਾਹਰ ਨਿਕ ਨਿਕਲੋਗੇ ਨਾ ਮੱਥਾ ਟੇਕ ਕੇ ਤੇ ਸਾਹਮਣੇ ਪੌੜੀਆਂ ਜਾ ਰਹੀਆਂ ਨੇ ਜਿੱਥੋਂ ਜਲ ਲੈਣੇ ਨਾ ਅਸੀਂ। ਉਹਦੇ ਨਾਲ ਹੀ ਪੌੜੀਆਂ ਜਾਂਦੇ ਪਿਆ ਹਾਂਜੀ-ਹਾਂਜੀ ਉੱਤੇ ਜਾਉ ਉੱਤੇ ਵੀ ਦਰਬਾਰ ਸਾਹਿਬ ਹੈ। ਉੱਥੇ ਮੱਥਾ ਟੇਕੋ ਫਿਰ। ਉੱਪਰ ਪੂਰਾ ਉਹ ਬਣਿਆ ਦਾ ਜਿੱਥੇ ਉੱਤੋਂ ਸਾਰਾ ਥੱਲੇ ਦਾ ਦਿਖਦਾ ਤੇ ਪੂਰਾ ਦਰਬਾਰ ਸਾਹਿਬ ਨਜ਼ਰ ਆਦਾ।
ਭੈਣ ਜੀ ਇੱਕ ਜਿਵੇਂ ਉੱਪਰੋ ਵੀਡੀਓ ਆਦੀ ਜਦੋਂ ਮੂਵੀ। ਹਾਂਜੀ ਤੇ ਉੱਤੇ ਸੰਗਤ ਖੜੀ ਦਿਖਦੀ ਹੈ ਨਾ ਕਈ ਵਾਰ।
ਉਹੀ ਜਗ੍ਹਾ ਭੈਣ ਜੀ ਉਹੀ ਜਗ੍ਹਾ ਹਾਂ। ਅਗਲੀ ਵਾਰੀ ਹਾਂਜੀ ਜਦੋਂ ਵੀ ਜਾਓਗੇ ਨਾ ਉੱਪਰ ਮੱਥਾ। ਮੱਥਾ ਜ਼ਰੂਰ ਟੇਕ ਕੇ ਆਣਾ ਉਸ ਤੋਂ ਉੱਤੇ ਭੈਣਜੀ ਇੱਕ ਹੋਰ ਹੈਗਾ ਵਾ ਸਭ ਤੋਂ ਉੱਤੇ। ਉੱਥੇ ਵੀ ਬਾਬਾ ਜੀ ਹੈਗੇ ਨੇ ਉੱਥੇ ਵੀ ਹਾਂਜੀ ਹਾਂ ਉੱਥੇ ਵੀ। ਆਣਾ ਮੱਥਾ ਟੇਕ ਕੇ ਜ਼ਰੂਰ ਆਉਣਾ।
ਭੈਣ ਜੀ ਅਸੀਂ ਤੇ ਬਸ ਉੱਥੇ ਮੱਥਾ ਟੇਕ ਕੇ ਆ ਜਾਂਦੇ ਹਾਂ ਅੰਦਰ ਹੀ।
ਨਹੀਂ-ਨਹੀਂ ਅਗਲੀ ਵਾਰੀ ਹੁਣ ਮੈਂ ਤੁਹਾਨੂੰ ਦੱਸਿਆ ਨਾ ਅਗਲੀ ਵਾਰੀ ਭੈਣ ਜੀ ਜ਼ਰੂਰ ਜਾਣਾ ਜ਼ਰੂਰ ਮੱਥਾ ਟੇਕ ਕੇ ਆਣਾ।
ਭੈਣਜੀ ਅਸੀਂ ਤੇ ਪਤਾ ਕੀ ਹੁਣ ਮੇਰਾ ਬੜਾ ਮਨ ਸੀਗਾ ਜਿਵੇ ਸੰਗਤ ਪਿੱਛੇ ਰਹਿੰਦੀ ਏ।
ਹਾਂਜੀ ਭੈਣਜੀ ਫੇਰ ਉਹ ਨਾ ਉੱਥੇ ਇੰਨਾ ਬੈਠਣ ਨੀ ਨਾ ਦਿੰਦੇ।
ਫਿਰ ਭੈਣ ਜੀ ਅਸੀਂ ਅੰਦਰ ਨੀ ਅੰਦਰ ਵੜਦਿਆਂ। ਜਿੱਥੇ ਦਰਵਾਜ਼ੇ ਦੇ ਕੋਲ ਜਿਹੜੀ ਜਗ੍ਹਾ ਬਣੀ ਏ। ਕੋਨੇ ਵਿੱਚ ਭੈਣ ਜੀ ਮੈਂ ਤੇ ਮੇਰੀ ਭੈਣ ਨਹੀਂ ਭੈਣ ਜੀ ਅਸੀਂ ਬੈਠੇ ਸੀ। ਬਹੁਤ ਸਾਲ ਪਹਿਲੇ ਹਾਂਜੀ ਮੇਰੀ ਭੈਣ ਉੱਥੇ ਰਹਿੰਦੀ ਹੈ ਪੰਜਾਬ। ਪੰਜਾਬ ਵਿੱਚ ਉਹ ਤੇ ਮੈਂ ਆਪਾਂ ਦੋਨੋ ਉੱਥੇ ਬੈਠੀਆਂ ਸੀ ਕੋਨੇ ਵਿਚ। ਅਸੀਂ ਆਪਣੀ ਭੂਆਂ ਨਾਲ ਗਈਆਂ ਸੀ, ਬਹੁਤ ਸਾਲ ਹੋ ਗਏ ਨੇ।
ਕੀ ਪਤਾ ਉਸ ਟਾਈਮ ਬਿਠਾਂਦੇ ਹੋਣ ਪਰ ਹੁਣ ਭੈਣ ਜੀ ਹੁਣ ਨਾ ਸਿਸਟਮ ਚੇਂਜ ਹੋ ਗਿਆ ਹੈ। ਹੁਣ ਤੇ ਬਸ ਸੰਗਤ ਇੰਨੀ ਹੁੰਦੀ ਹੈ, ਉਹ ਨਾਲੋਂ ਨਾਲ ਹੀ ਉਹ ਮੱਥਾ ਟੇਕ ਕੇ ਸਿੱ ਸਿੱਧਾ ਬਾਹਰ ਚਲ ਜਾਂਦੇ ਨੇ, ਪਰ ਤੁਸੀਂ ਪਰਿਕਰਮਾ ਉੱਥੇ ਸਰੋਵਰ ਦੇ ਸਾਹਮਣੇ ਉੱਥੇ ਬੈਠੋ। ਤੇ ਕੋਲ ਉੱਥੇ ਤੁਹਾਡਾ ਬੜਾ ਹੀ ਮਨ ਪ੍ਰਸੰਨ ਹੋਏਗਾ। ਉੱਥੇ ਬਹਿ ਕੇ ਤੁਸੀਂ ਪਾਠ ਕਰੋ।
ਕੋਈ ਨੀ ਭੈਣ ਜੀ ਹੁਣ ਜਦ ਜਾਵਾਂਗੇ ਨਾ ਬੜਾ ਮਨ ਕਰਦੇ ਆ ਉੱਤੇ ਵੀ ਦਰਸ਼ਨ ਕਰਕੇ ਆਈਏ।
ਚਲੋ ਅਗਲੀ ਵਾਰ ਭੈਣ ਜੀ ਜ਼ਰੂਰ ਜਾਣਾ, ਸ਼ਹੀਦ ਸਾਹਿਬ ਕਿੱਦਾਂ ਰਿਹਾ ਤੁਹਾਡਾ ਫਿਰ।
ਸ਼ਹੀਦਾਂ ਸਾਹਿਬ ਗੁਰਦੁਆਰੇ ਗਏ ਬੜਾ ਹੀ ਮਜ਼ਾ ਆਇਆ। ਉੱਥੋਂ ਫੇਰ ਅਸੀਂ ਜਿੱਥੋਂ ਚਰਨ ਧੋਂਦੇ ਹਾਂ, ਫਿਰ ਉੱਥੋਂ ਅਸੀਂ ਜਲ ਭਰ ਕੇ ਲਿਆਏ ਹਾਂ। ਸਾਨੂੰ ਕੈਨੀ ਨੀ ਮਿਲੀ ਅਸੀਂ ਫਿਰ ਪੋਲੀਥੀਨ ਚ ਕੈਨੀ ਪੋਲੀ ਭੈਣ ਜੀ ਅਸੀਂ ਬਾਹਰੋਂ ਯਾਦ ਨੀ ਰਿਹਾ ਸਾਨੂੰ। ਫੇਰ ਅਸੀਂ ਅੰਦਰੋਂ ਪੋਲੀਥੀਨ ਲਿੱਤੀ ਪੋਲੀਥੀਨ ਵਿਚ ਜਲ ਭਰ ਕੇ ਲੈ ਆਏ ਭੈਣ ਜੀ। ਉੱਥੋਂ ਲੈ ਕੇ ਆਪਣੇ ਘਰ ਆਉਣ ਤੱਕ ਅਸੀਂ ਪੋਲੀਥੀਨ ਚ ਜਲ ਭਰ ਕੇ ਲਿਆਏ, ਉਹ ਜਲ ਨਾਲ ਘਰ ਆਕੇ ਇਸ਼ਨਾਨ ਪਾਣੀ ਕੀਤਾ। ਹਾਂਜੀ ਭੈਣ ਜੀ ਸਵੇਰੇ -ਸਵੇਰੇ ਟੇਕਿਆ। ਹਾਂਜੀ- ਹਾਂਜੀ ਭੈਣਜੀ। ਭੈਣ ਜੀ ਉਸ ਟਾਈਮ ਨੀ ਲੱਗਦਾ ਹੁੰਦਾ ਸੀ ਜੇ ਉਸ ਟਾਈਮ ਨੀ ਲੱਗਦਾ ਹੁੰਦਾ ਸੀ ਹੁਣ ਲੱਗਣਾ ਸ਼ੁਰੂ ਹੋਇਆ।
ਅੱਛਾ- ਅੱਛਾ ਹੁਣ ਤੁਸੀਂ ਪਹਿਲਾਂ ਦੀ ਗੱਲ ਕਰਦੇ ਮੈਂ ਹੁਣ ਦੀ ਕਹਿ ਰਹੀ ਹਾਂ ਹੁਣ ਦੀ ਤੁਸੀਂ ਮੱਥਾ ਟੇਕ ਆਇਓ ਤਾਂ ਦੀ ਹਾਂਜੀ, ਅੱਛਾ। ਅੱਛਾ ਤੇ ਹੁਣ ਮੱਥਾ ਟੇਕਿਆ ਗਿਆ ਤੁਹਾਡਾ, ਸਭ ਵਧੀਆ ਭੈਣ ਜੀ ਸਭ ਵਧੀਆ।
ਹਾਂਜੀ ਚਲੋ ਭੈਣ ਜੀ ਫਿਰ ਚੰਗਾ ਫੇਰ ਦੇਖਾ ਕੁਛ ਰੋਟੀ ਪਾਣੀ ਦਾ।
ਹਾਂਜੀ- ਹਾਂਜੀ ਕੋਈ ਨੀ ਭੈਣ ਜੀ ਠੀਕ ਏ, ਚੰਗਾ ਜੀ।
ਚੰਗਾ ਭੈਣ ਜੀ ਸਸ ਰੀ ਕਾਲ-ਸਸ ਰੀ ਕਾਲ।